ਔਰ ਕੀ ਹਾਲ ਚਾਲ ਤੁਹਾਡੇ।
ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ।
ਅਸੀਂ ਵੀ ਵਧੀਆ ਹੋਰ ਮੈਂ ਕਿਹਾ ਚਲੋ ਵਿਆਹ 'ਚ ਜਾਣਾ ਸੀ। ਮੈਂ ਕਿਹਾ ਤੁਹਾਡੇ ਕੋਲ ਪੁ ਪੁੱਛੀਏ ਤੁਸੀਂ ਓਨਲਾਈਨ ਸ਼ੋਪਿੰਗ ਕਰਦੇ ੳ ਕੇ ਔਫਲਾਈਨ। ਮੈਂ ਕਿਹਾ ਕੇੜੀ ਵਧੀਆ ਹੁੰਦੀ ੲੈ।
ਦੇਖੋ ਔਨਲਾਈਨ ਕਰੋ ਸ਼ੋਪਿੰਗ ਤੇ ਵੀ ਵਧੀਆ ਹੈਗੀ। ਕਿਉਂਕਿ ਅੱਜ ਕੱਲ੍ਹ ਔਨਲਾਈਨ 'ਚ ਔਫਰ ਬੜੇ ਆਉਂਦੇ ਹੈਗੇ ਨਾ ਮਤਲਬ ਕਦੀ ਐਮਾਜ਼ੋਨ, ਕਦੀ ਫਲੀਪਕਾਰਟ
ਨਾ ਨਾ ਲੋ ਹੋ ਜੀ ਕਿਸੇ ਵੀ ਉਹਦਾ।
ਹਾਂ ਤੇ ਸਕੰਪੈਰੀਜ਼ਨ ਕਰ ਸਕਦੇ ੳ ਤੁਸੀਂ। ਅੱਜ ਕੱਲ੍ਹ ਔਨਲਾਈਨ ਜ਼ਿਆਦਾ ਵਰਾਇਟੀ ਆਂਦੀ ਹੈਗੀ ਨਾ, ਇਸ ਕਾਰਨ ਤੇ ਫਿਰ ਫਿਰ ਬੰਦਾ ਜ਼ਿਆਦਾ ਕਰ ਸਕਦਾ ਏ ਨਾ।
ਬਿਲਕੁਲ ਬਿਲਕੁਲ। ਕਈ ਵਾਰ ਹੁੰਦਾ ਏ ਨਾ ਕਿ ਦੇਖੋ ਉਹ ਔਨਲਾਈਨ ੲੈ ੳ ਉਹਦੇ ਲਈ ਵਧੀਆ ਹੁੰਦੀ ਏ ਜਿਹੜੇ ਵਰਕ ਕਿੰਗ ਲੋਕ ਹੁੰਦੇ ਨੇ ਜਿਹੜਾ ਨੌਕਰੀ ਕਰਦੇ ਨੇ ਬਾਹਰ। ਫੇਰ ਉਹਨਾ ਨੂੰ ਹੁੰਦਾ ਏ, ਕਿ ਹਫ਼ਤੇ 'ਚ ਇੱਕ ਅੱਧੀ ਛੁੱਟੀ ਹੁੰਦੀ ਏ ਤਾਂ ਕਿੱਥੇ ਬਾਜ਼ਾਰ 'ਚ ਜਾ ਕੇ ਅ। ਆਪਾਂ ਸ਼ੋਪਿੰਗ ਕਰੀਏ। ਕਈ ਵਾਰ ਹੁੰਦਾ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ।
ਹੂੰ! ਇਹ ਤੇ ਸਹੀ ਗੱਲ ਆਖੀ ਤੁਸੀਂ।
ਹਾਂ ਫੇਰ ਉਹ ਉਹਨਾਂ ਨੂੰ ਇਹ ਹੁੰਦਾ ਏ ਕਿ ਚਲੋ। ਆਪਾਂ ਔਨਲਾਈਨ ਮੰਗਵਾ ਲੈਂਨੇ ਆਂ, ਅਗਰ ਇੱਕ ਤਾਂ ਟਾਈਮ ਦੀ ਵੀ ਬੱਚਤ ਹੋ ਜਾਂਦੀ ੲੈ। ਔਰ ਇੱਕ ਉਹ ਕਈ ਵਾਰ ਹੁੰਦਾ ਡਿਸਕਾਊਂਟ ਵਗੈਰਾ ਲੱਗਿਆ ਹੁੰਦਾ ਤਾਂ, ਪੈਸੇ ਦੀ ਵੀ ਬਚਤ ਹੋ ਜਾਂਦੀ ਏ।
ਹਾਂ। ਐ ਸਾਰੀ ਚੀਜ਼ਾਂ ਤੇ ਹੁੰਦੀ ਏ। ਪਰ ਦੇਖੋ ਤੁਸੀਂ ਅਗਰ ਔਫਲਾਈਨ ਸ਼ੋਪਿੰਗ ਕਰਦੇ ਉ ਤੁਸੀਂ ਜਾ ਕੇ ਖਰੀਦਦਾਰੀ ਕਰਦੇ ਉ ਤੇ ਉਹਦੇ ਵਿੱਚ ਤੇ ਦੇਖੋ ਤੁਹਾਨੂੰ ਮਤਲਬ ਕਿ ਕਰ ਅਹ ਕਿ ਮਤਲਬ ਤੁਹਾਨੂੰ ਮਤਲਬ ਸਮਾਨ ਦੇਖਣ ਦਾ ਟਾਈਮ ਵੀ ਮਿਲ ਜਾਂਦਾ ਏ ਪਰਖਦਾ ਤੁਹਾਨੂੰ ਪਤਾ ਹੈ‌ ਕਿ ਕਿਹੜਾ ਕੱਪੜਾ ਹੈਗਾ ਕੀ ਯੂਜ ਕਰਨਾ ਤੁਸੀਂ ਸਾਰੀ ਚੀਜ਼ਾਂ ਦਾ ਇਹ ਚੀਜ਼ ਦਾ ਦੇਖੋ ਬੋਤ ਫ਼ਾਇਦਾ ਹੋ ਜਾਂਦੈ। ਨਾਲ ਜਾ ਕੇ ਤੁਸੀਂ ਦੇਖਿਆ ਨਾਲ ਤੁਸੀਂ ਬਾਏ ਕਰ ਲਿੱਤਾ। ਬਸ ਲੈ ਲਿੱਤਾ ਤੁਰੰਤ। ਕਿਉਂਕਿ ਦੇਖੋ ਓਨਲਾਈਨ ਤੁਸੀਂ ਸ਼ੋਪਿੰਗ ਓਡਰ ਕਰੋਗੇ ਤੇ, ਤੁਹਾਨੂੰ ਨੀ ਪਤਾ ਕਿੰਨੇ ਦਿਨ ਤੁਸੀਂ ਫਿਰ
ਕਈ ਵਾਰ ਹੁੰਦਾ ਕਿ ਔਨਲਾਈਨ ਆਪਾਂ ਕਪ ਕਿਹੜਾ ਕੱਪੜਾ ਮੰਗਾਉਂਦੇ ਆ ਸਾਈਜ਼ ਵਾਈਜ਼ ਦੀ ਵੀ ਦਿੱਕਤ ਹੋ ਜਾਂਦੀ ਏ, ਇੱਕ ਸਾਈਜ਼ ਛੋਟਾ ਆ ਜਾਂਦੈ ਕਈ ਵਾਰ ਵੱਡਾ ਆ ਜਾਂਦੈ। ਫਿਰ ਬੰਦਾ ਚੇਂਜ ਕਰੇ ਰੀਫੰਡ ਕਰੇ ਕਿੰਨੀ ਕੁ ਮਤਲਬ ਉਹ ਹੋ ਜਾਂਦੇ ਨੇ ਸਾਨ ਲੱਗਦਾ ਏ ਕਿ ਕਿੰਨਾ ਸਿਆਪਾ ੲੈ, ਇਸ ਤੋਂ ਵਧੀਆ ਤਾਂ ਆਪਾਂ ਮਾਰਕੀਟ ਜਾ ਕੇ ਹੀ ਲਿਆਂਦੇ।
ਹਾਂ ਦੇਖੋ ਰਿਟਰਨ ਤੇ ਐਕਸਚੇਂਜ ਕਰਨ ਦਾ ਵੀ ਦੇਖੋ ਈਜ਼ਲੀ ਹੈਗੈ ਨਾ। ਤੁਸੀ ਅਗਰ ਨੇੜੇ ਹੀ ਸ਼ੋਪ ਸ਼ੋਪਿੰਗ ਕੀਤੀ ਐ ਆਪਣੇ ਘਰ ਦੇ ਫੇਰ ਤੁਸੀ ਜਾ ਕੇ ਚੇਂਜ ਤੁਆਨੂੰ ਲੱਗਦਾ ਪਿਐ ਘਰ ਆ ਕੇ ਤੁਸੀ ਟ੍ਰਾਈ ਕੀਤਾ ਤੁਆਨੂੰ ਨਈ ਸਮਝ ਆਇਆ ਨਈ ਪਸੰਦ ਆਇਆ ਤੇ ਤੁਸੀ ਜਾ ਕੇ ਰਿਟਰਨ ਕਰ ਸਕਦੇ ਓ। ਓਨਲਾਈਨ ਸ਼ੋਪਿੰਗ 'ਚ ਤੁਸੀ ਫੇਰ ਪੈਲੇ ਕੰਪਲੇਂਟ ਪਾਓਗੇ ਰਿਟਰਨ ਦਾ ਫੇਰ ਓ ਕੰਪਲੇਂਟ ਹੋਏਗੀ ਫੇਰ ਬਾਇਰ ਲੇਨੇ ਆਏਗਾ ਮਤਲਬ ਤ ਕੋਰੀਅਰ ਵਾਲਾ ਲੈਣ ਆਏਗਾ।
ਟਾਈਮ ਲੱਗ ਜਾਂਦੈਂ ਮਤਲਬ ਕੈਨ ਦਾ ਮਤਲਬ ਐ ਏਨੇ ਸਾਰੇ ਪ੍ਰੋਸੀਜ਼ਰ ਵਿੱਚ ਕੀ ਤੁਆਨੂੰ ਟਾਈਮ ਬਥੇਰਾ ਲੱਗ ਜਾਂਦੈ। ਆਓ ਲੈ ਓ ਲੈ ਕੇ ਆਏਗਾ ਫੇਰ ਤੁਆਨੂੰ ਤੁਆਡਾ ਸਾਈਜ਼ ਪਤਾ ਨੀ ਅਵੇਲੇਬਲ ਓਥੇ ਜ ਹੋਨਾ ਐ ਕਿ ਨਈ ਹੋਨਾ।
ਹਾਂ ਐ ਚੀਜ
ਫੇਰ ਪੈਸੇ ਕਦੋਂ ਰਿਟਰਨ ਆਣਗੇ
ਕਦੋਂ ਨਈ ਆਨੇ ਐ ਵੀ ਨਈ ਪਤਾ ਨਾ ਕਿਉਂਕਿ ਕਈ ਬਾਰ ਐਵੇਂ ਦਾ ਹੁੰਂਦੈ, ਅਸੀ ਕੈਸ਼ ਪੇਮੈਂਟ ਕਰਦੇ ਹੈਗੇ ਪਰ ਓਹ ਜਦ ਤੁਸੀ ਰਿਟਰਨ ਪੋਲਿਸੀ ਡਾਲੋ ਤੇ ਓ ਕਹ ਓ ਬੰਦਾ ਕਹੇਗਾ ਕਿ ਰਿੱਟ, ਹਾਂ, ਹਾਂ। ਦੇਖੋ ਓਫਲਾਈਨ, ਓਨਲਾਈਨ ਸ਼ੋਪਿੰਗ ਦਾ ਐ ਫਾਇਦਾ ਐ ਕਿ ਤੁਆਡਾ ਟਾਈਮ ਬਚਦੈ। ਤੁਆਡਾ ਖਰਚਾ ਬਨਦੈ ਅਗਰ ਤੁਸੀ ਪੈਟਰੋਲ ਸਕੂਟੀ ਯਾਂ ਗੱਡੀ ਤੇ ਜਾਓਗੇ ਤੇ ਪੈਟਰੋਲ ਲੱਗੇਗਾ ਓਫਲਾਈਨ ਸ਼ੋਪਿੰਗ ਕਰਨ ਜਾਓਗੇ। ਓਨਲਾਈਨ ਸ਼ੋਪਿੰਗ 'ਚ ਤੁ ਤੀ ਪੈਟਰੋਲ ਖਰਚਾ ਬਚ ਜੇਗਾ। ਨਾਲ ਤੁਸੀ ਮਾਰਕੀਟ ਜਾਓਗੇ ਸਕੂਟੀ ਜਾਂ ਆਟੋ ਕਰਦੇ ਓ ਤੇ ਓਦਾ ਖਰਚਾ ਵੀ ਬਨਦੈ। ਨਾਲ ਕਈ ਵਾਰ ਐਵੇਂ ਦੇ ਓਫਰ ਆਂਦੇ ਐ ਕਿ ਕੋਈ ਚੀਜ਼ ਜਿਵੇਂ ਦੀਵਾਲੀ ਵਾ ਦੀਵਾਲੀ ਦੇ ਟਾਈਮ ਕਿੰਨੇ ਓਫਰ ਲੱਗਦੇ ਹੈਗੇ ਫਲਿੱਪਕਾਰਟ, ਐਮਾਜੋਨ ਤੇ ਕਿ ਮਤਲਬ ਸਾਰੇ ਬ੍ਰੈਂਡ ਦੇ ਉੱਤੇ ਕਿੰਨੇ ਓਫਰ ਲੱਗਦੇ ਹੈਗੇ। ਕਈ ਵਾਰ ਤੇ ਓਨਲਾਈਨ ਸ਼ੋਪਿੰਗ ਬੋਤ ਵਧੀਆ ਕੈਹਲਾਈ ਜਾਂਦੀ ਹੈਗੀ ਨਾ।
ਹਾਂ ਓ ਤਾਂ ਹੁੰਦਾ ਈ ਏ ਜਿਵੇਂ ਮਾਰਕੀਟ 'ਚ ਆਪਾਂ ਜਾਂਨੇ ਐ ਕਈ ਵਾਰ ਦੇਖੋ ਕਿੰਨਾ ਰਸ਼ ਹੁੰਦੈ ਓ ਆਪਾਂ ਮਤਲਬ ਘਰ ਬੈਠੇ ਅਗਰ ਓ ਅ ਮਾਰ ਹ ਸਮਾਨ ਮੰਗਾਨੇ ਆ, ਓਨਲਾਈਨ ਸ਼ੋਪਿੰਗ ਕਰਦੇ ਆਂ ਓਦੇ 'ਚ ਸਾਨੂੰ ਐ ਬੈਨੀਫਿਟ ਹੋ ਜਾਂਦੈ ਕਿ ਆਪਾਂ ਨੂੰ ਕਿੱਥੇ ਜਾਣਾ ਨੀ ਪੈਂਦਾ ਇੱਕ ਤਾਂ, ਰਸ਼ ਵਗੈਰਾ ਹੁੰਦਾ ਐ ਤਾਂ ਓਥੇ ਨੀ ਖੜਾ ਨੀ ਹੁੰਦਾ ਵਾ ਕਈ ਬਾਰ ਹੁੰਦੈ ਵੇਟਿੰਗ ਵਗੈਰਾ ਕਰਨੀ ਪੈਂਦੀ ਏ ਕਿ ਬਈ ਹੁਨੇ ਟਾਈਮ ਤਿਉਹਾਰਾਂ ਵੱਚ ਤੁਆਨੂੰ ਪਤਾ ਈ ਏ ਕਿ ਕਿੰਨਾ ਮਾਰਕੀਟ 'ਚ ਰਸ਼ ਹੁੰਦੈ ਤਾਂ ਟਾਈਮ
ਹਾਂ-ਹਾਂ, ਹਾਂ-ਹਾਂ ਓਨਲਾਈਨ ਦੇਖੋ ਮੋਬਾਈਲ 'ਚ ਬੈਅ ਕੇ ਕੰਪਿਊਟਰ ਨਾਲ ਖਰੀਦਾਰੀ ਕਰ ਲੋ। ਇਦੇ ਵਿੱਚ ਟਾਈਮ ਤੇ ਮਿਹਨਤ ਦੀ ਬਚਤ ਹੋਏਗੀ। ਕਈ ਬਾਰ ਕੋਈ ਵੈਬਸਾਈਟ ਅਛੀ ਡਿਸਕਾਊਂਟ ਦੇ ਰਈ ਹੁੰਦੀ ਏ ਏਦੀ। ਕਈ ਬਾਰ ਸਮ ਪਰ ਐ ਬੀ ਨੁਕਸਾਨ ਹੈਗਾ। ਕਦੀ-ਕਦੀ ਕੋਈ ਸਮਾਨ ਜੇੜਾ ਅਸੀ ਦੇਖਦੇ ਆਂ ਓ ਅਲੱਗ ਨਿਕਲ ਆਂਦੈ ਡਿਲੀਵਰੀ ਦੇ ਅਸੀ ਵੇਟ ਕਰ ਰਏ ਹੈਗੇ ਡਿਲੀਵਰੀ ਸਾਡੀ ਪੇਮੈਂਟ ਆੱਜ ਦਿਖਾ ਰਿਐ ਡਿਲੀਵਰ ਹੋਨਾ ਪਰ ਆਂਦਾ ਨੀ ਐ। ਧੋਕਾਦੜੀ ਦਾ ਕੇਸ ਵੀ ਹੋ ਜਾਂਦੈ ਨਾ ਕਈ ਬਾਰ, ਤੁਆਡੇ ਕੋਲੋਂ ਗਲਤ ਔ ਟੀ ਪੀ ਲੈ ਲਿੱ ਤਾ ਤੇ ਤੁਆਡੇ ਕੋਲੋਂ ਤੁਆਡੇ ਅਕਾਊਂਟ 'ਚ ਪੈਸੇ ਕੱਟ ਜਾਨੇ
ਸਮਾਨ ਨੀ ਆਂਦਾ ਫੇਰ ਘਰੇ ਬਿਲਕੁਲ, ਬਿਲਕੁਲ। ਓਨਲਾਈਨ ਸ਼ੋਪਿੰਗ ਦਾ ਇੱਕ ਦੇਖੋ ਐ ਬੀ ਫਾਇਦਾ ਹੁੰਦੈ ਸਾਨੂੰ ਕਿ ਆਪਾਂ ਜਿਵੇਂ ਬਹਾਰ ਦੇ ਜੜੇ ਬ੍ਰੈਡਸ ਹੁੰਦੇ ਨੇ ਓਨਾਂ ਦੇ ਜਿਵੇਂ ਆਪਾਂ ਨੂੰ ਵੱਖਰੇ-ਵੱਖਰੇ ਜਿਵੇਂ ਆਪਾਂ ਮਾਰਕੀਟ ਜਾਂਨੇ ਆਂ ਤਾਂ ਓਥੇ ਲਈ ਕਦੇ ਕਿਸੇ ਮੌਲ 'ਚ ਜਾਨਾ ਪੈਂਦੈ, ਕਦੇ ਕਿਸੇ। ਓ ਦਿਨੇ ਨਾਲ ਐ ਹੁੰ ਦੈ ਓਨਲਾਈਨ ਸ਼ੋਪਿੰਗ ਐ ਨਾ ਆਪਾਂ ਘਰ ਬ ਬਹਿ ਕੇ ਹੀ ਕਿੰਨੇ ਮਤਲਬ ਜਿਹੜੇ ਪ੍ਰੋਡਕਟ ਹੁੰਦੇ ਨੇ ਬਾਹਰ ਦੇ ਬ੍ਰੈਂਡਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਦੇਖ ਸਕਦੇ ਹਾ ਸਾਨੂੰ ਪਤਾ ਲੱਗਦਾ ਕਿ ਕਿਹੜੇ ਬਈ ਵੀ ਕਿਹਦੇ 'ਚ ਡਿਸਕਾਊਂਟ ਚਲਦਾ ਪਿਆ, ਕਿਹੜਾ ਡਿਜ਼ਾਇਨ ਚਲਦਾ ਪਿਆ ਹੈ। ਸਾਰਾ ਮਤਲਬ ਵੈਬਸਾਈਟ ਤੇ ਦੱਸਿਆ ਗਿਆ ਹੁੰਦਾ ਹੈ ਨਾ, ਤਾਂ ਸਾਨੂੰ ਥੋੜਾ ਜਿਆ ਆਸਾਨੀ ਹੋ ਜਾਂਦੀ ਹੈ ਲੈਣ ਲਈ।
ਹਾਂ ਉਹ ਤੇ ਹੈ, ਸਾਰੀ ਚੀਜ਼ਾਂ ਦਾ ਦੇਖੋ ਫਾਇਦਾ ਦੇਖੋ ਕਿਸੀ ਚੀਜ਼ ਦਾ ਅਗਰ ਫਾਇਦਾ ਹੈਗਾ ਤੇ ਨੁਕਸਾਨ ਵੀ ਹੈਗਾ ਨਾ। ਕਿਉਂਕਿ ਤੁਸੀਂ ਅਗਰ ਔਨਲਾਈਨ ਖਰੀਦਾਰੀ ਕਰ ਰਹੇ ਹੋ ਤੇ ਤੁਹਾਨੂੰ ਕੁਆਲਿਟੀ ਦਾ ਨੀ ਪਤਾ। ਨਾਲ ਡਿਲੀਵਰੀ ਟਾਈਮ ਲੱਗ ਜਾਂਦਾ ਹੈ, ਨਾਲ ਕਈ ਵਾਰ ਗ਼ਲਤ ਸਮਾਨ ਵੀ ਆ ਜਾਂਦਾ ਹੈ। ਕਦੀ, ਕਦੀ ਧੋਖਾਧੜੀ ਵੀ ਹੋ ਜਾਂਦੀ ਹੈ, ਉਹੀ ਉੱਥੇ ਔਫਲਾਈਨ ਅਗਰ ਖਰੀਦਦਾਰੀ ਕਰਨ ਜਾਏ। ਤੇ ਉਹਦੇ ਫਾਇਦੇ ਹੈਗੇ ਤੇ ਉਹਦੇ ਨੁਕਸਾਨ ਵੀ ਹੈਗੇ ਨਾ। ਕਿ ਟਾਈਮ ਲੱਗਦਾ ਹੈਗਾ, ਪੈਸਾ ਲੱਗਦਾ, ਕਿਉਂਕਿ ਅਗਰ ਤੁਸੀਂ ਜਾਉਗੇ ਓਟੋ ਅਲੱਗ ਕਰੋਗੇ ਤੇ ਕਿਰਾਇਆ ਲੱਗੂਗਾ। ਅਗਰ ਤੁਸੀਂ ਬੱਸ ਨਾਲ ਜਾ ਰਹੇ ਹੋ ਜਾਂ ਮੈਟਰੋ ਨਾਲ ਵੀ ਜਾ ਰਹੇ ਹੋ ਜਾਂ ਫਿਰ ਆਪਣੇ ਗਾੜੀ ਖਰਚ ਕਰ ਰਹੇ ਹੋ ਤੇ ਪੈਟਰੋਲ ਤੇ ਲੱਗਣਾ ਹੀ ਹੈਗਾ। ਔਰ ਕਈ ਵਾਰ ਐਵੇਂ ਹੁੰਦਾ ਅਸੀਂ ਜਾਂਦੇ ਹੈਗੇ ਮਾਰਕੀਟ ਸਾਨੂੰ ਕੁਛ ਸਮਝ ਹੀ ਨਹੀਂ ਆਂਦਾ।
ਨਹੀਂ ਉਹ ਤਾਂ ਹੁੰਦਾ ਹੈ ਹੁਣ ਦੇਖੋ ਆਪਾਂ ਓਨਲਾਈਨ ਸ਼ੋਪਿੰਗ ਕਰਦੇ ਹਾਂ ਤਾਂ ਸਾਨੂੰ ਆਪਾਂ ਕੱਪੜਾ ਵੇਖ ਨੀ ਸਕਦੇ ਨਾਲ ਨੂੰ ਅਹਾ। ਹਾਥ ਲਾ ਕੇ ਦੇਖ ਸਕਦੇ ਏ, ਕਿ ਕਿਵੇਂ ਜਾ ਕੱਪੜਾ ਹੈ, ਕਿਵੇਂ ਜਾ ਨਹੀਂ ਹੈ। ਦਸ ਕਈ ਵਾਰ ਹੁੰਦਾ ਕਿ ਦੱਸਿਆ ਕੁਛ ਹੋਰ ਹੁੰਦਾ ਹੈ, ਤਾਂ ਕੱਪੜਾ ਕੁਛ ਹੋਰ ਆਪਾਂ ਮੰਗਵਾਉਂਦੇ ਹਾਂ ਤਾਂ ਕੁਛ ਹੋਰ ਨਿਕਲ ਜਾਂਦਾ ਉਹੀ ਆਪਾਂ ਮਾਰਕੀਟ 'ਚ ਜਾ ਕੇ ਲੈਣੇ ਹਾਂ ਤਾਂ ਅਸੀਂ ਦੇਖ ਲੈਣੇ ਹਾਂ ਅੱਛੀ ਤਰ੍ਹਾਂ ਤੋਂ ਵੀ ਸਾਨੂੰ ਪਤਾ ਲੱਗ ਜਾਂਦਾ ਹੈ, ਕਿ ਇਹ ਮਤਲਬ ਇਹਦੀ ਕੁਆਲਿਟੀ ਕਿਵੇਂ ਜਿਹੀ ਹੈ, ਵਧੀਆ ਹੈ ਕਿ ਨਹੀਂ ਹੈਗੀ।
ਹਾਂ! ਉਹ ਤੇ ਹੈ ਹੀ, ਦੇਖੋ ਪਰ ਇਹ ਵੀ ਫਾਇਦਾ ਨੁਕਸਾਨ ਵੀ ਹੈਗਾ ਨਾ ਔਫਲਾਈਨ ਸ਼ੋਪਿੰਗ ਦਾ ਕਦੀ, ਕਦੀ ਨਾ ਐਵੇਂ ਹੁੰਦਾ ਕਿ ਜਿਵੇਂ ਤੁਸੀਂ ਫਲਿੱਪਕਾਰਟ 'ਚ ਦੇਖਿਆ ਉਹ ਬ੍ਰੈਂਡ ਵਾਲਾ ਸ਼ੋਪਿੰਗ ਕਰਨ ਵਾਸਤੇ ਤੇ ਉਹਦੀ ਕੀਮਤ ਆ ਰਹੀ ਹੈ ਘੱਟ ਅਗਰ ਤੁਸੀਂ ਔਫਲਾਈਨ ਜਾ ਰਹੇ ਹੋ ਤੋਂ ਉਹਦੀ ਕੀਮਤ ਆਉਂਦੀ ਹੈ ਜ਼ਿਆਦਾ ਕਈ ਵਾਰ ਇਹ ਵੀ ਹੁੰਦਾ ਕਿ ਕਈ ਚੀਜ਼ਾਂ ਦੀ ਨਾ ਉਹਨਾਂ ਨੇ ਮਤਲਬ ਪ੍ਰਾਈਸ ਟੈਕ ਜਿਹੜਾ ਹੁੰਦਾ ਏ ਉਹ ਔਨਲਾਈਨ। ਔਰ ਕੋਈ ਹਰ ਸ਼ੋਪਕੀਪਰ ਸੋਂਪ ਡਿਸਕਾਊਂਟ ਵੀ ਨੀ ਦਿੰਦਾ ਨਾ। ਕਈ ਡਿਸਕਾਊਂਟ ਦਿੰਦੇ ਹੈਗੇ ਟੈਨ ਪਰਸੈਂਟ, ਕੋਈ ਦਿੰਦਾ ਟਵੈਂਟੀ- ਫਿਫਟੀਨ ਪਰਸੈਂਟ ਹਰ ਬੰਦੇ ਨੇ ਅਪਣਾ- ਅਪਣਾ ਡਿਸਕਾਊਟ ਰੇਟ ਅਲੱਗ ਰੱਖਿਆ ਹੋਇਆ ਹੁੰਦਾ ਹੈ ਨਾ।
ਉਹ- ਉਹ ਹੁੰਦਾ ਨਾ ਕਿ ਔਨਲਾਈਨ ਆਪਾਂ ਸ਼ੋਪਿੰਗ ਕਰਦੇ ਰਹੇ ਇੱਕ ਤਾਂ ਸਾਨੂੰ ਦੇਖੋ ਡਿਸਕਾਊਂਟ ਵੀ ਜਿਆਦਾ ਮਿਲ ਜਾਂਦਾ ਹੈ ਨਾ ਥੋੜਾ ਜਾ ਔਰ ਔਫਲਾਈਨ ਸ਼ੋਪਿੰਗ 'ਚ ਆਪਾਂ ਕੀ ਹੁੰਦਾ ਹੈ ਔਨਲਾਈਨ ਸ਼ੋਪਿੰਗ 'ਚ ਆ ਪਰ ਸਾਨੂੰ ਸਮਾਨ ਆਉਣ 'ਚ ਵੀ ਟਾਈਮ ਲੱਗਦਾ ਕਈ ਵਾਰੀ ਔਰ ਉਫਲਾਈਨ ਸ਼ੋਪਿੰਗ 'ਚ ਸਾਨੂੰ ਇਹ ਫਾਇ ਦਾ ਹੋ ਜਾਂਦਾ ਕਿ ਸਾਨੂੰ ਉਸੇ ਟਾਈਮ ਅਗਰ ਕਦੇ ਸਾਨੂੰ ਹੁੰਦਾ ਹੈ ਕਿ ਸਾਨੂੰ ਅੱਜ ਹੀ ਸਮਾਨ ਚਾਹੀਦਾ ਏ ਔਨਲਾਈਨ ਔਡਰ ਕਰਦੇ ਹਾਂ ਤਾਂ ਦੋ- ਤਿੰਨ ਦਿਨ ਤਾਂ ਤੁਹਾਨੂੰ ਪਤਾ ਹੀ ਏ ਲੱਗਦਾ ਹੀ ਨੇ ਫੇਰ ਆਪਾਂ ਓਫਲਾਈਨ ਜਾ ਕੇ ਲੈਣੇ ਹਾਂ ਤਾਂ ਸਾਨੂੰ ਨਾਲ ਦੇ ਨਾਲ ਲੈ ਸਕਦੇ ਹਾਂ ਆਪਾਂ ਸਮਾਨ
ਹਾਂ ਉਹ ਤੇ ਹੈਗਾ ਦੇਖੋ ਡਲੀਵਰੀ ਇੰਟਰਨੈਟ ਅੱਜ- ਕੱਲ ਨਾ ਮਿਸਯੂਜ ਵੀ ਬੜਾ ਹੋਣ ਲੱਗ ਗਿਆ ਹੈ ਨਾ। ਦੇਖੋ ਹਰ ਚੀਜ਼ ਦੀ ਆਪਣੀ ਟੈਕਨੋਲੋਜੀ ਦੀ ਨਈ, ਨਈਂ ਚੀਜ਼ਾਂ ਆ ਗਈਆਂ ਹੈਗੀਆਂ। ਪਰ ਯੂਜ ਕਰੋ ਉਹਦਾ ਮਤਲਬ ਕਈ ਵਾਰ ਐਵੇਂ ਹੁੰਦਾ ਜ਼ਿਆਦਾ ਯੂਜ ਕਰਨ ਨਾਲ ਮਿ ਯੂਜ ਵੀ ਹੋ ਜਾਂਦਾ ਹੈ ਨਾ ਕਿਉਂਕਿ ਤੁਹਾਡਾ ਤੁਹਾਨੂੰ ਸ਼ੋਪ ਕਿਪਰ ਹੋਏਗਾ, ਉਹ ਚਲਾ ਦੇਗਾ। ਤੁਸੀਂ ਆਪਣੇ ਉੱਤੇ ਪਾ ਕੇ ਦੇਖ ਸਕਦੇ ਹੋ ਤੁਹਾਡੇ ਉੱਤੇ ਉਹ ਚੀਜ਼ ਅੱਛੀ ਲੱਗ ਰਹੀ ਹੈ, ਨਹੀਂ ਲੱਗ ਰਹੇ ਹੈ ਤੁਸੀਂ ਅਗਰ ਬਾਰਗਨਿੰਗ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਕਈ ਦੁਕਾਨਾਂ ਚ ਬਾਰ ਗਨਿੰਗ ਵੀ ਹੁੰਦੀ ਹ ਨਾ ਆਫਲਾਈਨ ਜਾ ਕੇ ਤੁਸੀਂ ਬਾਰਗਨਿੰਗ ਵੀ ਕਰ ਸਕਦੇ ਹੋ ਤੁਹਾਨੂੰ ਐਮਰਜੈਂਸੀ ਹੈਗੀ, ਤੇ ਤੁਸੀਂ ਗਏ ਮਾਰਕੀਟ ਬਾਏ ਕੀਤਾ ਨਾਲ ਲੈ ਕੇ ਆ ਗਏ ਹੁਣ ਔਨਲਾਈਨ ਸ਼ੋਪਿੰਗ ਕੀਤੀ ਤੁਹਾਡੇ ਕੋਲੋਂ ਅਗਰ ਇੱਕ ਦਿਨ ਦਾ ਵੀ ਟਾਈਮ ਹੈਗਾ ਤੁਸੀਂ ਵੇਟ ਕਰਨਾ ਹੈਗਾ, ਕਿ ਆਏਗੀ ਕਿ ਨਹੀਂ ਆਏਗੀ ਨਹੀਂ ਆਈ ਤੇ ਤੁਹਾਨੂੰ ਲੱਗੂਗਾ ਕਿ ਯਾਰ ਮੈਂ ਮੰਗਾਈ, ਵੀ ਚੀਜ਼ ਅਤੇ ਬੰਦੇ ਨੂੰ ਮਿਲੀ ਵੀ ਨਹੀਂ, ਚੀਜ਼ ਅਤੇ ਇਸ ਚੀਜ਼ ਦਾ ਵੀ ਤਾਂ ਦੇਖੋ ਨੁਕਸਾਨ ਹੈਗਾ। ਹਰ ਚੀਜ਼ ਦਾ ਆਪਣਾ ਨੁਕਸਾਨ ਦੇ ਨਾਲ ਹਰ ਚੀਜ਼ ਦਾ ਆਪਣਾ ਫਾਇਦਾ ਹੈਗਾ
ਉਹ ਤਾਂ ਹੈ ਹੀ ਤੁਹਾਡੀ ਗੱਲ, ਦੇਖੋ ਹੁਣ ਆਪਾਂ, ਮਾਰਕੀਟ ਜਾ ਕੇ ਕਈਵਾਰ ਆਪਾਂ ਟਾਈਮ ਪਾਸ ਲਈ ਵੀ ਕਹਿੰਦੇ ਆਾਂ, ਕਿ ਚਲੋ ਬੋਰ ਹੋ ਰਹੇ ਆ ਘਰ ਵਿੱਚ ਚਲੋ ਜਾ ਕੇ ਥੋੜਾ, ਜਾ ਮਾਰਕੀਟ ਨੂੰ ਐਕਸਪਲੋਰ ਕਰ ਲਈਏ, ਦੇਖ ਲਈਏ ਕੀ ਕੀ ਨਵੀਂ ਵਰਾਇਟੀ ਆਈ ਏ ਕਈ ਵਾਰ ਨਈ ਵੀ ਲੈਣਾ ਹੁੰਦਾ ਐਵੇਂ ਆਪਾਂ ਆਪਦੇ ਮਨੋਰੰਜਨ ਲਈ, ਆਪਦੀ ਫੈਮਿਲੀ ਨਾਲ ਚਲ ਪਰਿਵਾਰ ਨਾਲ ਚਲੇ ਜਾਂਦੇ ਹਾਂ। ਕਿ ਚਲੋ ਟਾਈਮ ਵੀ ਸਪੈਂਡ ਹੋ ਜਾਏਗਾ ਇੱਕ ਦੂਜੇ ਨਾਲ, ਮੋਲ ਵਗੈਰਾ ਘੁੰਮ ਲਾਂਗੇ। ਨਾਲ ਖਾਣਾ ਪੀਣਾ ਵੀ ਹੋ ਜਾਏਗਾ, ਨਾਲ ਕਈ ਵਾਰ ਦੋਸਤਾਂ ਨਾਲ ਜਾਂ ਪਰਿਵਾਰ ਦੇ ਮੈਮ ਪਰਿਵਾਰ ਨਾਲ ਆਪਾਂ, ਚਲੇ ਜਾਂਦੇ ਆ ਨੇ ਔਫਲਾਈਨ ਸ਼ੋਪ
ਹਾਂ ਕੁਆਲਿਟੀ ਟਾਈਮ ਸਪੈਂਡ ਹੋ ਜਾਂਦਾ ਨਾ ਸਾਡਾ, ਕਿ ਚਲੋ ਕੋਈ ਨੀ ਓਨਲਾਈਨ ਸ਼ੋਪਗ ਅਸੀਂ, ਮੋਬਾਈਲ ਚ ਜਾਂ ਲੈਪਟਾਪ ਚ ਬਹਿ ਕੇ ਕਰਨੀ ਹੈਗੀ। ਵੇਖੋ ਆਖਿਰ ਚ ਮੈਂ ਤੇ ਇਹੀ ਕਹਾਂਗੀ ਔਨਲਾਈਨ, ਔਫਲਾਈਨ ਸ਼ੋਪਿੰਗ ਦੋਨੋ ਹੀ ਆਪਣੀ ਜਗ੍ਹਾ ਜ਼ਰੂਰੀ ਹੈਗੀੀਆਂ ਤਾਂ ਤੁਹਾਡੇ ਕੋਲੋਂ ਟਾਈਮ ਨਾ ਹੋਏ ਤਾਂ ਤੁਸੀਂ ਔਨਲਾਈਨ ਕਰੋ, ਅਗਰ ਤੁਹਾਡੇ ਕੋਲੋਂ ਟਾਈਮ ਹੈਗਾ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਫਰਡ ਨਾਲ ਜਾਓ, ਕੁਆਲਿਟੀ ਟੈਮ ਸਪੈਂਡ ਕਰੋ। ਦੇਖੋ ਤੁਸੀਂ ਓਫਲਾਈਨ ਵੀ ਕਰ ਸਕਦੇ ਹੋ। ਕਿ ਦੇਖੋ ਇੱਕ ਸਮਝਦਾਰ ਬੰਦਾ ਮੈਂ ਤੇ, ਉਹ ਕਹਾਂਗੀ ਉਹੀ ਹੋਏਗਾ ਜਿਹਦੀ ਅਵਸ਼ਕਤਾ, ਬਜਟ ਔਰ ਸੁਰੱਖਿਆ ਨਾਲ ਧਿਆਨ ਰੱਖ ਕੇ ਉਹ ਵਿਕ ਕਲੱਬ ਚ ਚੁੰਦਾ ਚੁੰਦਾ ਹੈ ਕਿ ਮੈਨੂੰ ਫਲਾਈਨ ਕਰਨੀ ਹੈ, ਕਿ ਓਨਲਾਈਨ ਕਰਨੀ ਹੈਗੀ। ਦੋਨੋ ਚੀਜ਼ਾਂ ਦੇਖਦਾ ਹੈ ਨਾ ਕੋਈ ਬੰਦਾ ਦੇਖੋ ਸਮਝਦਾਰ ਕਹਿਲਾਇਆ ਜਾਂਦਾ ਹੈ ਨਾ ਕਿਉਂਕਿ ਟਾਈਮ ਦੀ ਬੱਚਤ ਬੜੀ ਜ਼ਰੂਰੀ ਹੈਗੀ, ਅੱਜ ਕੱਲ ਦੇ ਟਾਈਮ ਚ ਰ ਦੇਖਣਾ ਪੈਂਦਾ ਵੀ ਵੇਖਣੇ ਪੈਂਦੇ ਆ ਨਾ ਚਲੋ ਵਧੀਆ ਲੱਗਾ, ਤੁਹਾਡੇ ਨਾਲ ਗੱਲ ਸਤਿ ਸ੍ਰੀ ਅਕਾਲ ਜੀ।